ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕੀ ਹਾਲ ਜੇ?
ਠੀਕ ਐ ਜੀ, ਤੁਸੀਂ ਸੁਣਾਓ?
ਬਸ ਵਧੀਆ ਜੀ ਤੁਸੀਂ ਸੁਣਾਓ ਰਾਤ ਦੀ ਰੋਟੀ ਪਾਣੀ ਖਾ ਲਿਆ ਫਿਰ?
ਹਾਂਜੀ ਖਾ ਲਿਆ ਜੀ।
ਓਕੇ ਜੀ ਹੋਰ ਕੀ ਕਰਦੇ ਪਏ?
ਕੁਛ ਨੀ ਬਸ ਸੋਚੀ ਪਿਆ ਬੱਚਿਆਂ ਨੂੰ ਕਹਿ ਰਿਹਾ ਕਿ ਤੁਸੀਂ ਪੜ੍ਹ ਲਓ
ਅੱਛਾ ਜੀ।
ਬੱਚਿਆਂ ਨੂੰ ਸੋਚ ਸੋਚਣਾ ਚਾਹੀਦਾ ਐ ਕਿ ਹਰ ਚੀਜ਼ ਚ ਡਿਸਿਪਲਿਨ ਆਪਣਾ ਦਿਖਾਣ ਟਾਈਮ ਟੂ ਟਾਈਮ ਆਪਣੇ ਆਪ ਨੂੰ ਕਵਰ ਕਰਨ ਤਾਂ ਕਿ ਆਉਣ ਵਾਲੇ ਟਾਈਮ 'ਚ ਔ ਸਹੀ ਤਰੀਕੇ ਨਾਲ ਪ੍ਰੀਪੇਅਰਡ ਹੋ ਸਕਣ ਠੀਕ ਐ ਨਾ।
ਬਿਲਕੁਲ ਜੀ ਬਿਲਕੁਲ ਇੱਕ ਡਿਸਪਲਿਨ ਜਿਹੜਾ ਹੁੰਦਾ ਉਹਦੀ ਵੀ ਇੱਕ ਬਹੁਤ ਅਹਿਮੀਅਤ ਤੇ ਕੀ ਐ ਨਾ ਸਾਡੀ ਲਾਈਫ ਵਿੱਚ ਵੀ ਕਹਿੰਦੇ ਨੇ ਕਿ ਅਨੁਸ਼ਾਸਨ ਕੀ ਹੈਗਾ ਵਾ ਹਨਾ, ਜਿਵੇਂ ਕਿ ਕਹਿ ਲਓ ਕਿ ਬਿਲਕੁਲ ਅਨੁਸ਼ਾਸਨ ਦਾ ਮਤਲਬ ਈ ਇਹੋ ਆ ਕਿ ਸਾਨੂੰ ਆਪਣੇ ਨਿਯਮਾਂ ਦੇ ਮੁਤਾਬਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਐ ਆਪਣੇ ਮਨ ਤੇ ਵਿਹਾਰ ਤੇ ਕਾਬੂ ਰੱਖਣਾ ਚਾਹੀਦਾ ਐ। ਤੇ ਹਰ ਕੰਮ ਨੂੰ ਸਹੀ ਸਮੇਂ ਸਿਰ ਕਰਨਾ ਚਾਹੀਦਾ ਹਨਾ।
ਹਾਂਜੀ ਸ਼ਡਿਊਲ ਬਣਾ ਕਰਨਾ ਚਾਹੀਦਾ।
ਹਾਂਜੀ ਬਿਲਕੁਲ ਜੀ ਜਦੋਂ ਸਾਨੂੰ ਕੋਈ ਜਬਰਦਸਤੀ ਨਿਯਮ ਸਿਖਾਉਂਦਾ ਨਾ ਤੇ ਉਹ ਆਮ ਅਨੁਸ਼ਾਸਨ ਮਤਲਬ ਆਮ ਅਨੁਸ਼ਾਸਨ ਇਦਾਂ ਨੀ ਹੈਗਾ ਹਨਾ ਪਰ ਜਦੋਂ ਅਸੀਂ ਖੁੱਦ ਆਪਣੀ ਮਰਜ਼ੀ ਨਾਲ ਬਿਨਾਂ ਕਿਸੇ ਦੇ ਕਈ ਸਹੀ ਰਸਤੇ ਤੇ ਚੱਲਦੇ ਆ ਜਾਂ ਉਹਨੂੰ ਸਵੈ ਅਨੁਸ਼ਾਸਨ ਵੀ ਕਹਿੰਦੇ ਨੇ। ਜਿਹੜੇ ਕਿ ਸਭ ਤੋਂ ਜ਼ਿਆਦਾ ਉੱਤਮ ਹੁੰਦੇ ਆ ਹਨਾ।
ਸਭ ਤੋਂ ਅਹਿਮੀਅਤ ਐ ਈ ਐ ਕਿ ਜਿਹੜਾ ਡਿਸਿਪਲਿਨ ਐ ਨਾ ਡਿਸਿਪਲਿਨ ਦਾ ਮਤਲਬ ਵੀ ਇਹੀ ਐ ਕਿ ਦੂਸ ਗੱਲ ਨੂੰ ਸਹੀ ਤਰੀਕੇ ਨਾਲ ਸਮਝਣਾ, ਔਰ ਆਪਣੀ ਲਾਈਫ ਚ ਆਪਣੀ ਜ਼ਿੰਦਗੀ ਚ ਆਪਣੇ ਟਾਈਮ ਅਨੁਸਾਰ ਉਹਨੂੰ ਇੰਪਲੀਮੈਂਟ ਕਰਨਾ ਬਦਲਣਾ ਕਰਨਾ ਬੱਚੇ ਟਾਈਮ ਟਾਈਮ ਟੂ ਟਾਈਮ ਆਪਣਾ ਕੰਮ ਕਰਨ ਤਾਂ ਮੇਰੇ ਖਿਆਲ ਨਾਲ
ਬਿਲਕੁਲ ਜੀ ਸਮੇਂ ਸਿਰ ਸਮੇਂ ਦੀ ਕਦਰ ਕਰਨੀ ਚਾਹੀਦੀ ਨਾ ਕਹਿੰਦੇ ਨਾ ਇੱਕ ਅਨੁਸ਼ਾਸਿਤ ਵਿਅਕ ਵਿਦਿਆਰਥੀ ਜਿਹੜਾ ਰੋਜ਼ ਸਵੇਰੇ ਸਮੇਂ ਸਿਰ ਉੱਠਦਾ ਆ ਸਕੂਲ ਕਾਲਜ ਜਾਂਦਾ ਵਾ। ਪੜ੍ਹਾਈ ਤੇ ਖੇਡਾਂ ਵਿੱਚ ਸਮੇਂ ਸਿਰ ਮਤਲਬ ਫੇਰ ਤਿਆਰ ਈ ਰਹਿੰਦਾ ਉਹ ਹਨਾ ਫੇਰ ਉਹ ਮਤਲਬ ਇਹ ਕਿ ਸਫ਼ ਸਫਲਤਾ ਸਫਲਤਾ ਵੱਲ ਵੱਧਦਾ ਜਾਂਦਾ ਫੇਰ ਔ ਅਗਰ ਅਸੀਂ ਆਪਣੇ ਸਮੇਂ ਸਿਰ ਵੀ ਚੱਲਾਂਗੇ ਡਿਸਪਲਿਨ ਦੇ ਹਿਸਾਬ ਨਾਲ
ਹਾਂਜੀ ਥੋੜਾ ਟਾਈਮ ਵੀ ਉਹ ਡਿਸਪਲਨ ਫੋਲੋ ਕਰੇ ਨਾ ਤੇ ਹੌਲੀ ਹੌਲੀ ਇਹਨੂੰ ਸ਼ਾਸਨ ਚ ਰਹਿੰਦੇ ਰਹਿੰਦੇ ਉਹ ਆਪਣੇ ਆਪ ਈ ਕਿਹੜੇ ਵੇਲੇ ਢਲ ਜੇ ਗਾ। ਤੇ ਕਾਮਯਾਬੀ ਉਹਦੇ ਕਦਮ ਚੁਮੇਗੀ ਇਹ ਕੋਈ ਸ਼ੱਕ ਨੀ ਗਾ।
ਬਿਲਕੁਲ ਜੀ ਜਿਵੇਂ ਹੁਣ ਕਹਿ ਲਓ ਕਿ ਅਨੁਸ਼ਾਸਨ ਐ ਜਿਸ ਤਰ੍ਹਾਂ ਸਾਡੇ ਆਪਣੇ ਅਧਿਆਪਕ ਮਾਪਿਆਂ ਤੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਸਿਖਾਉਂਦਾ ਐ। ਜਿਹੜਾ ਕਿ ਇਹ ਸਾਨੂੰ ਇੱਕ ਸਭ ਤੋਂ ਵਧੀਆ ਇਨਸਾਨ ਬਣਾਉਂਦਾ ਆ ਜੇਸੀ ਨੂੰ, ਸਹੀ ਰਸਤੇ ਤੁਰੀਏ ਤੇ
ਹੁਣ ਤੁਸੀਂ ਸਾਰੀਆਂ ਗੱਲਾਂ ਇੱਕ ਜਗ੍ਹਾ ਤੇ ਅਸੀਂ ਖਾਨਾ ਖਾਣਾ ਹੁੰਦਾ ਤੇ ਸਭ ਤੋਂ ਪਹਿਲੇ ਇੱਕ ਦੂਸਰੇ ਨਾਲ ਡਿਸਕਸ ਹੁੰਦੀ ਐ ਕਿ ਤੁਸੀਂ ਖਾਣਾ ਬਣਾ ਲਓ। ਟਾਈਮ ਹੋ ਰਿਆ ਫੇਰ ਆਪਾਂ ਖਾਣਾ ਖਾਵਾਂਗੇ ਤੇ ਆਟੋਮੈਟਿਕ ਲੀ ਇੱਕ ਰਸੋਈ ਵਿੱਚ ਜਾ ਕੇ ਤੇ ਲੇਡੀਜ਼ ਕੀ ਕਰਦੀਆਂ ਨੇ ਕੇ ਆਪਨਾ ਖਾਨਾ ਬਨਾਨਾ ਸ਼ੁਰੂ ਕਰ ਦਿੰਦੀਆਂ ਨੇ।
ਬਿਲਕੁਲ ਜੀ ਸਾਨੂੰ ਜਿਵੇਂ ਕੈਂਦੇ ਨਾ ਸਾਨੂੰ ਘਰ ਵਿੱਚ ਵੀ ਅਨੁਸ਼ਾਸਨ ਰੱਖਨਾ ਚਾਈਦਾ ਜਿਵੇਂ ਕੈ ਲੋ ਕੇ ਕਮਰੇ ਨੂੰ ਵੀ ਸਾਫ਼ ਸਫ਼ਾਈ ਰੱਖਨੀ ਚਾਈਦੀ ਆ। ਹਨਾ ਮਾ ਮਾਪੇਆਂ ਦੇ ਕੰਮ ਵਿੱਚ ਵੀ ਹੱਥ ਵਟੌਨਾ ਚਾਈਦਾ ਫੋਨ ਜਾਂ ਟੀਵੀ ਦੀ ਮਤਲਬ ਓਸ ਟਾਈਮ ਤੱਕ ਵਰਤੋਂ ਕਰੋ ਜਿੰਨੀ ਕ ਸਾਨੂੰ ਲੋੜ ਹੈਗੀ ਆ।
ਲੋੜ ਐ, ਜ਼ਰੂਰਤ ਤੋਂ ਜਾਦਾ ਕਿਸੀ ਵੀ ਚੀਜ਼ ਦਾ ਇਸਤੇਮਾਲ ਨਾ ਕਰੋ, ਵੱਡਿਆਂ ਦੇ ਕੈਨ ਤੇ ਓਸੇ ਫੋਰਨ ਅਗਰ ਜੇ ਓਨਾਂ ਨੇ ਮਨਾ ਕੀਤਾ ਤੇ ਮਨਾ ਹੋਜੋ, ਜੇ ਓਨਾਂ ਨੇ ਕਿਆ ਤਾਂ ਪੜਨਾ ਐ ਤੇ ਪੜੋ। ਸਲਾਅ ਕਰੋ ਡਿਸਕਸ ਕਰੋ ਓਨਾਂ ਦੀ ਕਈ ਹੋਈ ਗੱਲ ਨੂੰ ਕੱਟੋ ਨਾ ਓਨਾਂ ਨੂੰ ਬਕੈਦਾ ਏ ਗੱਲ ਦਾ ਓ ਕੀ ਜੇ ਮੈਂ ਨਈਂ ਠੀਕ ਤਾਂ ਮੈਂ ਨਈਂ ਬੈਠ ਸਕਦਾ। ਠੀਕ ਐ ਨਾ ਆਪਨੇ ਪੱਖ ਨੂੰ ਰੱਖ ਕੇ ਗੱਲ ਕਰੋ, ਨਾ ਕੀ ਓਨਾਂ ਨੂੰ ਕੱਟ ਕਰਕੇ ਅਹ ਇਨਸਲਟ ਕਰਕੇ ਜਾਂ ਓਨਾਂ ਨੂੰ ਓਨਾਂ ਦਾ ਦਿਲ ਦੁਖਾ ਕੇ ਨਾ ਕੋਈ ਹਰਕਤ ਕਰੋ, ਏ ਚੀਜ਼ਾਂ ਜ਼ਿੰਦਗੀ ਨੇ ਜ਼ਿੰਦ ਗੀ ਚ ਬੜੀਆਂ ਜ਼ਰੂਰੀ ਨੇ ਬੰਦਾ
ਹਾਂਜੀ ਅਨੁਸ਼ਾਸਨ ਦੇ ਨਾਲ ਈ ਸਾਨੂੰ ਬੜਾ ਕੁਛ ਸਿੱਖਨ ਨੂੰ ਮਿਲਦਾ। ਕੈ ਲੋ ਕੇ ਅਸੀਂ ਡਿਸਪਲਨ ਅਸੀਂ-ਅਸੀਂ ਆਪਨੇ ਕਿਸੇ ਦੀ ਅੱਜ ਇੱਜਤ ਕਰਾਂਗੇ ਕਾਂਲੂੰ ਸਾਨੂੰ ਵੀ ਇੱਜਤ ਮਿਲੇਗੀ।
ਬਿਲਕੁਲ ਜੀ ਮਾਂ-ਪਿਓ ਸਦਾ ਜਵਾਨ ਨੀ ਰੈਂਦੇ, ਤੇ ਏ ਗੱਲ ਤਾਂ ਨਿਯਮਾਂ ਦੇ ਅਨੁਸਾਰ ਹੌਲੀ-ਹੌਲੀ ਬਜ਼ੁਰਗ ਹੋ ਜਾਂਦੇ ਨੇ ਤੇ ਜੇੜੇ ਬੱਚੇ ਨੇ ਓ ਜਿਸ ਤਰਾਂ ਈ ਅੱਗੇ ਵੱਧਦੇ ਨੇ ਓਨਾਂ ਨੂੰ ਏ ਮਾਂ- ਪਿਓ ਨੂੰ ਵੀ ਹੌਂਸਲਾ ਹੋ ਜਾਂਦਾ।
ਸੈਲਫ ਕੋਨ ਪਤਾ ਕੀ ਐ ਇੱਕ ਆਤਮ ਵਿਸ਼ਵਾਸ ਵੀ ਹੁੰਦਾ ਨਾ ਸੈਲਫ ਕੋਨਫੀਡੈਂਸ ਜਿਨੂੰ ਕੈਂਦੇ ਨੇ ਹਨਾ ਜਿਵੇਂ ਅਨੁਸ਼ਾਸਿਤ ਇਨਸਾਨ ਦਾ ਆਤਮ ਵਿਸ਼ਵਾਸ ਜੇੜਾ ਬੋਤ ਉੱਚਾ ਹੁੰਦਾ, ਕਿਓਂਕਿ ਓਨੂੰ ਆਪਨੇ ਆਪ ਤੇ ਪੂਰਾ ਭਰੋਸਾ ਹੁੰਦਾ ਵਾ। ਤੇ ਫਿਰ ਸਾਡਾ ਆਪਨਾ ਹਾਂ ਸੈਲਫ ਕੋਨ- ਕੋਨਫੀਡੈਂਸ ਫੇਰ ਵ ਬਨਦਾ ਵਾ ਥੋੜਾ ਬੋਤ ਏ ਵੀ ਚੀਜ਼ਾਂ ਰੱਖਨੀਆਂ ਚਾਈਦੀਆਂ ਵਾ ਸਾਨੂੰ।
ਹਾਂਜੀ, ਬਿਲਕੁਲ ਜੀ ਮਾਂ-ਪਿਓ ਦੇ ਯਕੀਨ ਬੱਚੇਆਂ ਤੇ ਤਾਂਈ ਬਨ ਦਾ ਜਦੋਂ ਬੱਚੇ ਕੁਛ ਕਰਕੇ ਦਿਖਾਨ, ਓਨਾਂ ਨੂੰ ਹੋਵੇ ਕੀ ਸਾ ਮਾਂ ਪਿਓ ਨੂੰ ਈ ਹੁੰਦਾ ਕੀ ਏ ਹੁਨ ਤੋਂ ਆਪਨੀ ਲਗਨ ਚ ਕਾਮਯਾਬ ਹੋ ਰਿਆ ਤੇ ਆਨ ਵਾਲੇ ਟਾਈਮ ਚ ਹਰ ਇੱਕ ਚੀਜ਼ ਨੂੰ ਮਹਿਸੂਸ ਕਰੇਗਾ, ਸਾਡੀਆਂ ਜ਼ਰੂਰਤਾਂ ਨੂੰ ਵੀ ਮਹਿਸੂਸ ਕਰੇਗਾ। ਸਾਨੂੰ ਕੈਨ ਦੀ ਲੋੜ ਨਈ ਪਏਗੀ ਆਪਨੀ ਜ਼ਿੰਦਗੀ ਚ ਆਪਨੀ ਲੋੜ ਅਨੁਸਾਰ ਢਲਦਾ ਰਏਗਾ।
ਕਈ ਲੋਕੀ ਹੁਨ ਕੈ ਲਓ ਕੀ ਜਿਵੇਂ ਸੋਚਦੇ ਆ ਹਨਾ ਅਨੁਸ਼ਾਸਨ ਵਿੱਚ ਰੈਨ ਨਾਲ ਆਜ਼ਾਦੀ ਇਨਸਾਨ ਦੀ ਆਜ਼ਾਦੀ ਖਤਮ ਹੋ ਜਾਂਦੀ ਆ ਬਿਲਕੁਲ ਏ ਪਰ ਏ ਬਿਲ ਬਿਲਕੁਲ ਗਲਤ ਹੈਗਾ ਹਨਾ ਅਸਲ ਵਿੱਚ ਅਨੁਸ਼ਾਸਨ ਨਾਲ ਸਾਨੂੰ ਗੁਲਾਮੀ ਜਾਂ ਆਲਸ ਜਾਂ ਬੁਰੀਆਂ ਆਦਤਾਂ ਦੀ ਗੁਲਾਮੀ ਵੀ ਕੈ ਲੋ ਓਨਾਂ ਤੋਂ ਵੀ ਆਜ਼ਾਦ ਕਰਵੌਂਦਾ। ਬਿਨਾਂ ਅਨੁਸ਼ਾਸਨ ਦੇ ਜ਼ਿੰਦਗੀ ਓਸ ਪਤੰਗ ਵਰਗੀ ਐ ਜ ਜਿਸਦੀ ਡੋਰ ਕੱਟੀ ਵੀ ਹੋਵੇ। ਹਨਾ, ਇਸ ਲਈ ਆਓ ਅੱਜ ਅਸੀਂ ਸਾਰੇ ਪਰਨ ਕਰਦੇ ਆਂ ਕੇ ਅਸੀਂ ਜ਼ਿੰਦਗੀ ਵਿੱਚ ਅਨੁਸ਼ਾਸਨ ਨੂੰ ਵੀ ਅਪਨਾਈਏ ਹਨਾ। ਅਸੀਂ ਤਾਂ ਮੈਂ ਤੇ ਐ ਏ ਚੀਜ਼ਾਂ ਆਪਨੇ ਬੱਚੇਆਂ ਨੂੰ ਵੀ ਸਿਖਾਊਂਗੀ ਕੇ ਚਲੋ ਜੀ ਅੱਜ ਏ ਚੀਜ਼ਾਂ ਸਿੱਖੋ ਤੁਸੀਂ ਵੀ।
ਕੌਨ ਮੂੰ ਤੇ ਕਵਾਈ। ਡਿਸਪਲਿਨ ਜ਼ਿੰਦਗੀ ਬੜਾ ਜ਼ਰੂਰੀ ਐ ਟੀਚਰ ਪੜਾ ਰਏ ਨੇ ਓਨਾਂ ਨੇ ਗਾਈਡ ਕਰ ਦਿੱ ਤਾ ਐ ਤੁਆਨੂੰ। ਇੱਕ ਟਾਈਮ ਦੇ ਵਿੱਚ ਤੁਸੀ ਦੇਖੋਗੇ ਸਕੂਲ ਦੇ ਵਿੱਚ ਦਸ ਪੀਰੀਅਡ ਲੱਗਦੇ ਨੇ। ਟੀਚਰਸ ਆਪਣੇ ਟਾਈਮ ਟੂ ਟਾਈਮ ਆਂਦੇ ਨੇ ਪੜ੍ਹਾ ਕੇ ਚਲੇ ਜਾਂਦੇ ਨੇ ਬੱਚਿਆਂ ਦਾ ਫ਼ਰਜ ਬਨਦਾ ਕਿ ਓਸ ਚੀਜ ਨੂੰ ਪੜ੍ਹ ਕੇ ਤੇ ਆਪਣੀ ਲਾਈਫ 'ਚ ਕਰਨ, ਏ ਆਗੇਆ ਨਾ ਡਿਸਪਲ ਦਾ ਇੱਕ ਪਾਰਟ ਆ ਗਿਆ ਅਗਰ ਬੱਚੇ ਨੇ ਅਨੁਸ਼ਾਸ਼ਨ ਨਈ ਦਿਖਾਇਆ ਤਾਂ ਓਦੀ ਜ਼ਿੰਦਗੀ ਜੇੜਾ ਓਦਾ ਫਿਊਚਰ ਜੇੜਾ ਓ ਬ੍ਰਾਈਟ ਹੋਣ ਦੀ ਬਜਾਏ ਖ਼ਤਮ ਹੋ ਜੇਗਾ।
ਖਤਮ ਹੋਏਗਾ ਕਿਉਂਕਿ ਅੱਜ ਕੱਲ ਦੇ ਲੋਕ ਅੱਜ ਕੱਲ ਦੀ ਨਾ ਜੇੜੀ ਜਨਰੇਸ਼ਨ ਐ ਨਾ ਓ ਪੈਲੀ ਗੱਲ ਅਨੁਸ਼ਾਸ਼ਨ ਨੂੰ ਅਪਨਾ ਕੇ ਖੁਸ਼ ਈ ਨੀਗੀ। ਠੀਕ ਐ ਓ ਅੱਜ ਕੱਲ ਜਨਰੇਸ਼ਨ ਨੂੰ ਏ ਹੁੰਦਾ ਕਿ ਚਲੋ ਜੀ ਛੱਡੋ ਪਰਾਂ ਸਾਨੂੰ ਕਿਹੇ ਨੇ ਕੀ ਕੈ ਦੇਣਾ ਵਾ ਅਸੀ ਆਪਨੀ ਮਰਜੀ ਕਰਨੀ ਮਾਂ ਪਿਓ ਤੇ ਕਈ ਬੱਚੇ ਮਾਂ ਪਿਓ ਦੇ ਕੈਣ ਵਿੱਚ ਵੀ ਨੀ ਹੁੰਦੇ। ਕੇ ਨਈ ਜੀ ਅਸੀ ਨੀ ਕਿਹੇ ਦੀ ਵੀ ਸੁਣਨੀ ਪਰ ਸਾਨੂੰ ਅਗਰ ਅਸੀ ਕਿਸੇ ਚ ਅਸੀ ਆਪਣੇ ਮਾਂ ਪਿਓ ਦੇ ਕੈਣ ਤੇ ਵੀ ਤੁਰਾਂਗੇ ਯਾ ਅਧਿਆਪਕਾਂ ਦੇ ਵੀ ਕੈਣ ਤੇ ਤੁਰਾਂਗੇ ਤੇ ਅਸੀ ਸਫ ਲ ਹੋਵਾਂਗੇ ਈ ਅੱਗੇ ਜਾ ਕੇ
ਜਆਦਾ ਏ ਜਆਦਾਤਰ ਸੁਣਨ ਚ ਏ ਆਂਦਾ ਏ ਕਿ ਜਬ ਤੱਕ ਤੁਸੀ ਆਪਣੇ ਘਰ ਦਾ ਮੋਲ ਨਈ ਚੇਂਜ ਕਰੋਗੇ ਜਾਂ ਉਰੇ ਸਾਮਣੇ ਕੋਈ ਉਸ ਤਰ੍ਹਾਂ ਦੀ ਹਰਕਤ ਨਾ ਹੋਵੇ ਤਾ ਦੂਸਰਾ ਬੰਦਾ ਵੀ ਉਸ ਓਬਜ਼ਰਵ ਨਈ ਕਰਦਾ ਪਰ ਮੈਂ ਮੰਨਦਾ ਆਂ ਕਿ ਦੇਖੋ ਹੁਣ ਟੀ ਟੀਚਰ ਐ ਟੀਚਰ ਓਫੀਸਰ ਤੇ ਨਈ ਐ ਲੇਕਿਨ ਟੀਚਰ ਪੜਾ ਕੇ ਓਫੀਸਰ ਬਣਾ ਦੇਂਦੈ। ਵਰਦੀ ਪੁਆ ਦਿੰਦਾ ਏ ਵਰਦੀ ਵ ਇੱਕ ਟੀਚਰ ਔਫਿਸਰ ਬਣਾਂਦਾ, ਇੱਕ ਟੀਚਰ ਡਾਕਟਰ ਬਣਾਂਦਾ ਇੱਕ ਟੀਚਰ ਜੇੜਾ ਏ ਟੀਚਿੰਗ ਜੇੜੀ ਐ ਓ ਇਨਸਾਨ ਨੂੰ ਇੱਕ ਚੰਗਾ ਟੀਚਰ ਬਨਾਂਦੀ ਐ ਮਨਿਸਟਰ ਬਨਾਂਦੀ ਐ।
ਸਬ ਕੁਛ ਬਣਾਂਦੇ ਨੇ ਪਰ ਏ ਵੀ ਚੀਜਾਂ ਸਾਨੂੰ ਵੀ ਤੇ ਵ ਏਸ ਚੀਜ ਨੂੰ ਅਪਣਾਉਣਾ ਚਾਈਦਾ ਹਣਾ ਕਿ ਅਸੀ ਬਣ ਸਕਦੇ ਆਂ ਏ ਫੈਦਾ ਏ ਆਂ ਏ ਹਾਡੇ ਉੱਤੇ ਡਿਪ
ਡਿਸਿਪਲੀਨ ਅ ਡਿਸਪ ਹਾਂਜੀ ਡਿਸਪਲਿਨ ਐਹੀ ਹੈ ਕਿ ਅਸੀ ਇੰਪਲੀਮੈਂਟ ਕਰੀਏ, ਪੜੀਏ ਸਮ ਜੇ ਓਸ ਚੀਜ਼ ਨੂੰ ਤੇ ਉਸ ਚੀਜ਼ ਨੂੰ ਗੌਰ ਕਰਕੇ ਆਪਣੀ ਜਿੰਦਗੀ ਨੂੰ ਲੈ ਕੇ ਚਲੀਏ। ਜੇ ਅਸੀ ਆਪ ਆਪਨੇ ਪ੍ਰਤੀ ਡਿਸਪਲਿਨ ਨਈ ਰੱਖਾਂਗੇ ਅਨੁਸ਼ਾਸ਼ਨ ਚ ਨਈ ਰਆਂਗੇ। ਗਲਤ ਹਰਕਤਾਂ ਕਰਾਂਗੇ, ਚੋਰੀ ਕਰਾਂਗੇ, ਚੋਰੀ ਝੂਠ ਬੋਲਾਂਗੇ ਟਾਈਮ ਨੂੰ ਜਾਇਆ ਕਰਾਂਗੇ, ਪੀ ਕੇ ਬੰਕ ਮਾਰਾਂਗੇ। ਤੋਂ ਕੀ ਹੋ ਜਾਂਦੈ ਉਹ ਓ ਵੀ ਓਰੀ ਜ਼ਿੰਦਗੀ ਦੇ ਜੇੜੇ ਅਹਿਮ ਪਾਲੇ ਓ ਖ਼ਤਮ ਹੋ ਜਾਂਦੇ ਨੇ। ਖ਼ੁਦ ਨੂੰ ਇਨਸਾਨ ਖਤਮ ਕਰਕੇ ਬੈਠ ਜਾਂਦੈ।
ਬਿਲਕੁਲ ਜੀ ਬਿਲਕੁਲ ਏ ਤਾ ਬਿਲਕੁਲ ਸਈ ਗੱਲ ਐ। ਜਿਵੇਂ ਹੁਣ ਕੈ ਲਓ ਇੱਕ ਕੁਦਰਤ ਤੋ ਵੀ ਕੈਂਦੇ ਸਿੱਖਿਆ ਮਿਲਦੀ ਸਾਨੂੰ ਅਨੁਸ਼ਾਸ਼ਨ ਦੀ। ਹਨਾ, ਡਿਸਿਪਲਿਨ ਤੇ ਚਲੋ ਹਰ ਇੱਕ ਚੀਜ ਨੂੰ ਵੇਖ ਕੇ ਹੋ ਜਾਂਦਾ ਵਾ ਬੰਦੇ ਦਾ। ਜੇ ਇਸ ਤਰਾਂ ਸਾਡੇ ਆਲੇ ਦੁਆਲੇ ਦੇਖੀਏ ਤੇ ਕੁਦਰਤ ਦਾ ਵੀ ਇੱਕ ਅਨੁਸ਼ ਸ਼ਾਸ਼ਨ ਚਲਦਾ ਹੁੰਦਾ ਜਿਵੇਂ ਸੂਰਜ ਹਮੇਸ਼ਾ ਸਮੇਂ ਸਿਰ ਚੜ੍ਹਦਾ ਤੇ ਡੁੱਬਦਾ ਵੀ ਆ। ਏ ਵੀ ਅਨੁਸ਼ਾਸ਼ਨ ਆ ਹਨਾ ਰੁਤ ਤਾਂ ਆਪਣੇ ਸਮੇਂ ਦੇ ਸਾਬ ਨਾਲ ਬਦਲਦੀਆਂ ਵੀ ਆ ਏ ਵੀ ਅਨੁਸ਼ਾਸ਼ਨ ਐ ਕੁਦਰਤ ਵੀ ਅਪ ਆਪਣਾ ਅਨੁਸ਼ਾਸ਼ਨ ਜੇ ਛੱਡ ਦੇਵੇ ਤੇ ਫੇਰ ਸਭ ਕੁਛ ਤਬਾਹ ਹੋ ਜੂਗਾ।
ਤੁਸੀ ਔ ਏ ਦੇਖੋ ਕਿ ਜੇ ਤੁਸੀ ਇੱਕ ਪੌਦਾ ਲਗਾਇਆ ਅਗਰ ਉਸ ਪੌਦੇ ਦੀ ਟਾਹਨੀ ਨੂੰ ਦੱਬ ਦਿਓ ਜਾਂ ਉਸਨੂੰ ਤੁਸੀਂ ਘੁੱਟ ਦਿਓ ਜਾਂ ਤੋੜ ਦਿਓ ਤਾਂ ਪੌਦੇ ਦੀ ਉਹ ਟਾਹਨੀ ਜਿਹੜੀ ਏ ਵਧਨ ਫੁੱਲਣ ਦੀ ਜਗ੍ਹਾ ਤੇ ਉਹਹ ਉੱਥੇ ਮੁਰਝਾ ਜੇਗੀ ਇਹ ਅਸੀਂ ਕੁਦਰਤ ਦੇ ਨਾਲ ਛੇੜਛਾੜ ਕਰ ਦਿੱਤੀ, ਅਨੁਸ਼ਾਸਨ ਨਾਲ ਛੇੜਛਾੜ ਕੀਤੀ ਡਿਸਿਪਲਿਨ ਨਾਲ ਈ ਅਸੀਂ ਉਹਨੂੰ ਪਾਣੀ ਦੇਣ ਦੀ ਬਜਾਏ
ਕਿਸੇ ਚੀਜ਼ ਨਾਲ ਅਸੀਂ ਛੇੜਛਾੜ ਕਰਾਂਗੇ ਤਬਾਹੀ ਮੱਚਦੀ ਸਾਨੂੰ ਇਹ ਹੀ ਚਾਹੀਦਾ ਕਿ ਸਾਨੂੰ ਆਪਨੇ ਸਾਬ ਨਾਲ ਡਿਸਪਲਿਨ ਵਿੱਚ ਰਹਿਨਾ ਚਾਹੀਦਾ ਕਿ ਜਿੱਥੇ ਤੁਹਾਡਾ ਵੀ ਭਲਾ ਹੋਵੇ ਤੇ ਅਗਲਿਆਂ ਦਾ ਵੀ ਭਲਾ ਹੋਵੇ
ਭਲਾ ਹੋਵੇ, ਕੰਮ ਉਹ ਕਰੋ ਜੀਹਦੇ ਨਾਲ ਦੋਨੋ ਪੱਖ ਜਿਹੜੇ ਬਿਲਕੁਲ ਸਹੀ ਰਹਿਨ
ਹਾਂ ਬਿਲਕੁਲ ਸਹੀ ਰਹਿਨ ਜਿੰਨਾ ਸਾਨੂੰ ਸਾਡੇ ਮ ਸਾਨੂੰ ਤਸੱਲੀ ਮਿਲੇ ਖੁਸ਼ੀ ਮਿਲੇ ਤੇ ਅਗਲੇ ਨੂੰ ਵੀ ਮਿਲੇ
ਮੈਂ ਹਾਂਜੀ ਮੈਂ ਮੰਨਦਾ ਈ ਜੀ ਖਾਣਾ ਖਾਣ ਤੱਕ ਵੀ ਨਾ ਅਗਰ ਬੰਦਾ ਖਾਣਾ ਖਾ ਰਿਹਾ ਅਗਰ ਉਹ ਪ੍ਰੋਪ ਪਰ ਤਰੀਕੇ ਦੇ ਨਾਲ ਖਾਣਾ ਖਾਂਦਾ ਖਾਂਦਾ ਗੱਲ ਕਰੇਗਾ ਨਾ ਉਹਦੀ ਸਾਹ ਵਾਲੀ ਨਾੜੀ ਵਿੱਚ ਜਿਹੜਾ ਉਹਦਾ ਖਾਣਾ
ਖਾਨਾ ਵੀ ਹਾਂ ਬਿਲਕੁਲ ਚਲਾ ਜਾਂਦਾ ਐ
ਉਹਨੂੰ ਵੀ ਚੁੱਪ ਕਰਕੇ ਹਾਂ ਚੁੱਪ ਕਰਕੇ ਖਾਨਾ ਖਾਨਾ ਚਾਹੀਦਾ ਐ, ਇਸ ਤਰ੍ਹਾਂ ਹੀ ਪਾਨੀ ਪੀਂਦੇ ਸਮੇਂ ਬੜੇ ਧਿਆਨ ਨਾਲ ਬੈਠ ਕੇ ਪੀਨਾ ਚਾਹੀਦਾ ਹਰ ਚੀਜ਼ ਲਈ ਇੱਕ ਰੂਲ ਇੱਕ ਰੈਗੂਲੇਸ਼ਨ ਹੈ, ਗੱਡੀ ਗੱਡੀ ਅਸੀਂ ਲੈਂਨੇ ਆ ਲੇਕਿਨ ਚਲਾਨ ਦੇ ਵਾਸਤੇ ਕਾਨੂੰਨ ਲਾਗੂ ਹੋ ਜਾਂਦੇ ਨੇ ਠੀਕ ਐ ਨਾ ਬਸ ਇਸ ਤਰਾ ਹੀ ਇਹਨੂੰ ਅਸ ਅਨੁਸ਼ਾਸਨ ਕਹਿੰਨੇ ਇਹਨੂੰ ਡਿਸਿਪਲਿਨ ਕਹਿੰਨੇ ਆ ਅਸੀਂ ਕੇ ਆਪਨੀ ਜ਼ਿੰਦਗੀ ਦੇ ਅੰਦਰ ਉਹ ਨਾਪਤੋਲ ਕਰ
ਹੰ ਹੰ
ਬਿਨ ਮਤਲਬ ਤੋਂ ਬਿਨਾਂ ਮਤਲਬ ਸੋਚੇ ਸਮਝੇ ਕੋਈ ਕੰਮ ਐਸਾ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਤੇ ਜਿਹਦਾ ਕੋਈ ਮੋਟੀਵ ਵੀ ਨਾ ਨਿਕਲੇ
ਸਹੀ ਗੱਲ ਐ ਜੀ ਸਾਨੂੰ ਤਾਹੀੳ ਤਾਂ ਕਹੀ ਦਾ ਅਸੀ ਤਾਂ ਆਪਣੇ ਬੱਚਿਆਂ ਤੱਕ ਨੂੰ ਇਹੋ ਸਿਖਾਆ ਦਾ ਕੀ ਡਿਸਪਲਿਨ ਵਿੱਚ ਰਹੋ ਰਹਿਣਾ ਸਿੱਖੋ ਹਰ ਕਿਸੇ ਨਾਲ ਪਿਆਰ ਦੇ ਨਾਲ ਨਿਮਰਤਾ ਨਾਲ ਗੱਲ ਕਰੋ ਜਿੱਥੇ ਏਹ ਕਿਸੇ ਦਾ ਦਿਲ ਨਾ ਦੁਖੇ ਹੈਨਾ ਜਿੱਥੇ ਹਰ ਇੱਕ ਚੀਜ਼ ਦੇ ਵਿੱਚ ਤੁਹਾਡਾ ਵੀ ਭਲਾ ਹੋਵੇ, ਤੇ ਅਗਲਿਆਂ ਦਾ ਵੀ ਭਲਾ ਹੋਵੇ
ਪਰ ਅੱਜ ਕਲ੍ਹ ਦੇ ਜਿਹੜੇ ਬੱਚੇ ਨੇ ਨਾ ਉਹ ਉਹਨਾਂ ਨੂੰ ਸਮਝਾਉਣਾ ਬੜਾ ਹੀ ਮੁਸ਼ਕਿਲ ਹੁੰਦਾ ਜਾ ਰਿਹਾ
ਪਰ ਇਹ ਵੀ ਭਾਜੀ ਕਹਿ ਲਈਏ ਕਿ ਸਮਝਾਣਾ ਔਖਾ ਤੇ ਪਰ ਅਗਰ ਸਾਡੇ ਘਰ ਦਾ ਮਾਹੌਲ ਸਹੀ ਹੋਏਗਾ ਤੇ ਸਾਡੇ ਬੱਚੇ ਵੀ ਸਾਨੂੰ ਵੱਲ ਵੇਖ ਕੇ ਉਹੋ
ਹਾਂਜੀ, ਬਿਲਕੁਲ ਜੀ ਬਿਲਕੁਲ ਇਹ ਤਾਂ ਗੱਲ ਐ ਕਿ ਜਿਹੜਾ ਵੇਅ ਆਫ ਟੋਕਿੰਗ ਹੈ ਨਾ ਜਿਹੜਾ ਗੱਲ ਕਰਨ ਦਾ ਨਜ਼ਰੀਆ ਸਾਡਾ ਬੱਚਾ ਉਰੇ ਤੋਂ ਸਾਰੀ ਗੱਲ ਸ ਤਾਂ ਵੀਰੇ ਮੈਂ ਕਈ ਵਾਰੀ ਹੈਰਾਨ ਹੁੰਨਾ ਕਿ ਸਾਡੇ ਬੱਚੇ ਪੰਜਾਬੀ ਐਨਾ ਸੋਹਣਾ ਬੋਲ ਲੈਂਦੇ ਨੇ ਕਿਉਂਕਿ ਅਸੀਂ ਘਰ ਦੇ ਵਿੱਚ ਪੰਜਾਬੀ ਬੋਲਦੇ ਆ ਔਰ ਗੋ
ਗੱਲ ਕਰਕੇ ਬਹੁਤ ਵਦੀਆ ਲੱਗਾ ਮੈਂ ਥੋੜਾ ਜਾ ਕੰਮ ਰਹਿ ਗਿਆ ਮੇਰਾ ਮੈ ਉਹ ਕਰਲਾ ਜੀ ਧੰਨਵਾਦ ਜੀ ਓਕੇ ਜੀ